ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਵਧੀਆ, ਹੋਰ ਸੁਣਾਓ, ਠੀਕ ਹੋ?
ਵਧੀਆ, ਤੁਸੀਂ ਦੱਸੋ, ਅੱਜ ਕਿਵੇਂ ਯਾਦ ਕਰ ਲਿਆ।
ਬਸ ਉਝ ਹੀ ਮੈਂ ਕਿਹਾ, ਚੱਲ ਫੋਨ ਤੇ ਕਾਲ ਕਰ ਲੋ ਬੜੇ ਦਿਨ ਹੋ ਗਏ ਨਾ।
ਚੰਗਾ ਕੀਤਾ ਦੇ, ਸਾਨੂੰ ਯਾਦ ਕਰ ਲਿਆ ਤੁਸੀਂ ਚਲੋ ਹੋਰ, ਮੈਂ ਤੁਹਾਡਾ ਸਟੇਟਸ ਦੇਖਿਆ, ਅਜ ਤੋਹਾਡਾ ਹੈਪੁ ਬਰਡੇ ਹੈ ਜੀ, ਵਧਾਈਆਂ ਜੀ। ਬਹੁਤ-ਬਹੁਤ ਜਨਮ ਦਿੰਨ ਦਿਆਂ, ਤੁਹਾਨੂੰ ਹੋਰ ਕਿੰਨੇ ਸਾਲ ਦੇ ਹੋਗੇ ਹੋ ਤੁਸੀਂ।
ਮੈਂ ਨਾ ਹੋ ਗਈ ਹਾ, ਥਰਟੀ ਥ੍ਰਰੀ ਦੀ ਆਜ।
ਅੱਛੀ ਬਾਤ ਥਰਟੀ ਥ੍ਰੀ, ਦੇ ਵੱਡੇ ਹੋ ਗਏ ਤੁਸੀਂ ਤਾਂ ਫਿਰ।
ਹੋਰ ਬੁੱਢੇ ਹੋ ਗਏ, ਪਤਾ ਲੱਗਣਾ ਇਹ ਨੀ ਕੀ ਉਮਰ ਘੱਟਦੀ ਪਣੀ ਹੈ। ਹੋਰ ਕਿ
ਕਿਥੇ ਹੋਰ ਖੁਸ਼ੀ ਤਾਂ ਮਨਾ ਹੀ ਨੀ ਸੀ। ਚਾਹੀਦੀ ਸਗੋਂ, ਦੁੱਖ ਹੋਣਾ ਚਾਹੀਦਾ ਹੈ, ਤੇ ਇੱਕ ਉਮਰ ਹੋਰ ਘਟ ਗਈ ਏ। ਇੱਕ ਸਾਲ ਹੋਰ ਘੱਟ ਗਿਆ। ਪਤਾ ਨੀ ਅਸੀਂ ਕਿਉਂ ਖੁਸ਼ ਹੁੰਦੇ ਹਾ, ਮੈਨੂ ਆਪ ਨੀ ਪਤਾ ਅਸੀਂ ਲੋਕ।
ਹਾਂ ਔ ਨੀ ਏ ਤਾਂ ਗੱਲ ਬਿਲਕੁਲ ਸਹੀ ਹੈ। ਅਸੀਂ ਕਿਉਂ ਖੁਸ਼ ਹੁੰਦੇ ਹਾਂ। ਪਰ ਹੁਣ ਇਹ ਵੀ, ਰੀਤ ਬਣਾਈ ਹੋਈ ਨਾ ਉਹਨਾਂ
ਹਾਂ ਸਗੋਂ ਸਾਡਾ ਤਾਂ, ਜ਼ਿੰਦਗੀ ਦਾ ਇੱਕ ਸਾਲ ਹੋਰ ਘੱਟ ਗਿਆ। ਚਲੋ ਹੈ ਵੀ ਐ ਖੁਸ਼ਨੁਮਾ ਸੀ। ਕੀ ਜਨਮ ਦਿਨ ਕਰ ਲੈਂਦੇ ਆ, ਕਿ ਚਲੋ ਸਾਡਾ ਖੁਸ਼ਰੂਮਾ ਸਾਡਾ ਇੱਕ ਸਾਲ ਬੀਤ ਗਿਆ। ਖੁਸ਼ੀ-ਖੁਸ਼ੀ ਅਸੀਂ ਆਪਣੇ ਅਗਲੇ ਸਾਲ ਦਾ ਸਵਾਗਤ ਕਰ ਰਹੇ ਹਾਂ, ਕਿ ਅਗਲਾ ਸਾਲ ਵੀ ਐਵੇਂ ਖੁਸ਼ ਰਹੇ। ਹੱਸਦੇ- ਖੇਡਦੇ ਲਿਕਲ ਜਾਏ।
ਹਾਂ ਤੁਹਾਡੀ ਹਾਂ, ਏਹੀ ਓ ਚੀਜ਼ ਵਜਾ ਹੋ ਕਿ ਅਸੀਂ ਇਸ ਦਿਨ ਅਸੀਂ ਇਦਾ ਸਾਡਾ ਬਰਥ ਹੋਇਆ ਸੀ। ਹੁਣ ਕਿਸੇ ਨੂੰ ਡੀਪਲੀ ਨੀ ਨਾ ਕੋਈ ਕੋਈ ਇਹ ਚੀਜ਼ ਤੇ ਡੀਪਲੀ ਨਹੀਂ ਨਾ ਜਾਂਦਾ। ਤੇ ਕਹਿੰਦੇ ਸੀ ਤੇ ਰੋਂਦੇ ਰਹਿ ਜਈਏ ਫੇਰਾਂ। ਜਦੋਂ ਉਮਰ ਟੈਮ ਨਿਕਲਣਾ ਤੇ ਹੁਣ ਉਦੋਂ ਹੀ ਆਉਣਾ ਨਾ, ਇਹ ਥੋੜਾ ਨਾ ਜਿਹੜਾ। ਜਿਹੜਾ ਵਕਤ ਆਇਆ ਤਾਂ ਉਹਨੂੰ ਤਾਂ ਇੰਜੋਏ ਕਰ ਲਈਏ।
ਹਾਂ ਬਿਲਕੁਲ-ਬਿਲਕੁਲ ਹਸ ਹੱਸਦਾ- ਖੇਡਦਾ ਅਗਲਾ ਸਾਲ ਵੀ ਨਿਕਲ ਜਾਣੇ।
ਹਾਂ, ਤੁਹਾਡਾ ਵੀ ਆਉਣ ਲੱਗਾ ਹੈਨਾ।
ਯਸ-ਯਸ ਮੈਂ ਤਾਂ ਆਪਣੇ ਹਸਬੈਂਡ ਪਿੱਛੇ ਪਏਦੇ ਬ ਸੋਹਣੀ ਜਿਹੀ ਡਰੈਸ ਲੈ ਦੋ। ਅੱਛਾ ਹਾਂਜੀ ਮੇਰਾ ਵੀ ਇਹੀਓ ਹੈ।
ਮੇਰੇ ਹਸਬੈਂਡ ਨੇ ਮੈਨੂੰ ਫੋਨ ਲੈ ਕੇ ਦਿੱਤਾ ਮੈਨੂੰ ਵਧੀਆ। ਇਸ ਟੇਮ ਮੇਰਾ ਦਿਲ ਬਾਗਮ ਬਾਗ ਹੋਇਆ ਦਾ ਵੈਂ।
ਆਹੋ, ਵਾਹੋ, ਫੋਨ ਦਾ ਕੀ ਨਾਮ ਹੈ ਵੈਸੇ?
ਐ ਫੋਨ ਲਿੱਤਾ ਵੇ, ਫਿਫਟੀਨ ਪ੍ਰੋ ਮੈਕਸ ਦਾ, ਉਹ ਆਈ ਫੋਨ। ਟੀਨ ਆਈਫੋਨ। ਹਾਲੇ ਮੈਨੂੰ ਐਪਲ ਦੇ ਫੋਨਾਂ ਦੀ। ਨਹੀਂ-ਨਹੀਂ ਆਈ ਫੋਨ ਹੀ ਹੈ, ਪਰ ਮੈਨੂੰ ਨਾ ਹਾਲੇ ਐਪਲ ਦੇ ਫੋਨਾਂ ਦੀ ਇਨੀ ਨੌਲੇਜ ਨਹੀਂ ਨਾ ਹੈ। ਕਦੀ ਲਿਆ ਨੀ ਨਾ, ਪਹਿਲੀ ਵਾਰ ਲਿਆ। ਫੇਰ ਮੈਨੂੰ ਇਨੀੱ ਨੌਲੇਜ ਨਹੀਂ ਆ ਫੋਨਾ ਦੀ।
ਸਾਂਹੀ ਕਹਾ ਹੈ ਸਹੀ। ਅੱਛੀ ਗੱਲ ਆ ਜੀ।
ਹਾਂ।
ਚਲੋ ਹੋਰ? ਬਸ ਵਧੀਆ ਜੇ ਵਧੀਆ।
ਕੀ ਕਰ ਰਿਹੇ ਹੋ?
ਲੈਣਾ ਵੇ ਪਤਾ ਨੀ ਕਦੋਂ ਵਕਤ ਆਏਗਾ। ਪੈਸੇ ਤਾਂ ਹੈਗੇ ਨੇ, ਇਹ ਨੀ ਪੈਸੇ ਨੀ ਹੈਗਾ। ਆਈਫੋਨ ਨਾ ਮੈਂ ਕਿਹਾ ਪੈਸੇ। ਤਾਂ ਹੈਗੇ ਨੇ ਬਟ ਖਰਚ ਕਰਨ ਦੀ ਹਿੰਮਤ ਨਹੀਂ ਆਉਂਦੀ।
ਅੱਛਾ, ਨਹੀਂ ਅੱਜਨੀ ਖਰਚ। ਕੱਲ ਲੈਣਾ ਚਾਹੀਦਾ, ਪਤਾ ਨੀ ਟਾਈਮ ਦਾ ਕੀ ਭੋਸਾ। ਕਿਸੇ ਟਾਈਮ ਕੀ ਹੋ ਜਾਵੇ ਮੇਰਾ ਹਸਬੈਂਡ ਸਾਡੇ ਘਰ ਦੇ ਤੇ ਬੰਦਿਆਂ ਦੀ ਇਹ ਹੀ ਨੌਲੇਜ ਹੈ। ਕਮਾਇਆ ਤੈ ਓਹਨੂੰ ਖਤਮ ਕਰ ਲਓ, ਕੋਈ ਗੱਲ ਨਹੀਂ, ਅੱਗੇ ਦੇਖੀ ਜਾਏਗੀ। ਹੁਣ ਅਸੀਂ ਹੁਣੇ ਬਾਹਰ ਹੋ ਕੇ ਆਏ ਹਾਂ, ਅਸੀਂ ਹੁਣ ਕਸ਼ਮੀਰ ਹੋ ਕੇ ਆਏ ਹਾਂ। ਸਾਡਾ ਇੰਨਾ ਪੈਸਾ ਲੱਗ ਗਿਆ ਨਾ, ਬਹੁਤ ਪੈਸਾ ਲੱਗ ਗਿਆ, ਪਰ ਮੈਨੂੰ ਉਮੀਦ ਰੇ ਸੀ ਕਿ, ਮੈਨੂੰ ਫੋਨ ਲੈ ਕੇ ਦੇਣਗੇ, ਕਿਉਂਕਿ ਪੈਸਾ ਬੜਾ ਲੱਗ ਗਿਆ ਸਾਡਾ। ਉਹ ਸਾਡੇ ਤਿੰਨ ਫੈਮਲੀਆਂ ਗਈਆਂ ਸੀ ਨਾ, ਹੋਟਲ ਚ ਰੁਕੇ ਵੀ ਆ। ਤੇ ਇਹਨਾਂ ਨੇ ਪੈਟਰੋਲ ਵੀ ਪਿਆ ਹੁਆ ਹੈ। ਉਹਦੇ ਕਰਕੇ ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।